ਹੈਲੋ ਹੋ ਹਾਂਜੀ, ਹੋਰ ਕੀ ਹਾਲ ਚਾਲ ਏ।
ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ।
ਬਸ ਅਸੀ ਵਧੀਆ ਹੁਣ ਰੋਟੀ ਖਾਧੀ ਏ। ਹੂੰ, ਅੱਜ ਅਸੀਂ ਪਨੀਰ ਬਣਾਇਆ ਸੀ।
ਅੱਛਾ।
ਹੂੰ
ਅਸੀਂ ਵੀ ਅੱਜ ਪਨੀਰ ਬਣਾਇਆ।
ਅੱਛਾ ਤੁਸੀ ਕਿੰਜੇ ਬਣਾਉਦੇ ਓ ਪਨੀਰ?
ਅਹੀ ਤੇ ਸੁੱਕਾ ਬਣਾਣੇ ਆ।
ਅਛਾ, ਅਸੀ ਵੀ ਸੁੱਕਾ ਬਣਾਣੇ ਆ।
ਨਈ ਉਹਦੇ ਥੋੜਾ ਜਿਹਾ ਭੁਰਜੀ ਟਾਈਪ ਹੋ ਜਾਦੀ ਐ। ਥੋੜੇ ਪੀਸ ਵੀ ਹੁੰਦੇ ਨੇ
ਅੱਛਾ-ਅੱਛਾ, ਦੋਨੋ ਤਰ੍ਹਾਂ ਦਾ ਹੋ ਜਾਂਦਾ ਨਾ
ਹਾਂ ਪਾਪਾ ਬੁਰਜੀ ਕੱਟ ਖਾਂਦੇ ਨੇ ਫਿਰ ਪੀਸ ਖਾਂਦੇ ਨੇ
ਅੱਛਾ-ਅੱਛਾ, ਮਿਕਸ ਨੀ ਨਾ ਖਾਂਦੇ‌ ਹੋਣੇ ਮੋਟੇ
ਹਾਂ ਹਾਂਜੀ-ਹਾਂਜੀ ਹੋਰ ਤੁਸੀਂ ਕਿਵੇ ਬਣਾਦੇ ਹੋ?
ਅਸੀ ਪੇਲੇ ਪਿਆਜ ਕੱਟ ਕੇ ਉਹਨੂੰ ਭੁੰਨੇ ਆ ਤੇਲ ਚ- ਤੇਲ ਗਰਮ ਕਰ ਤੇ ਫਿਰ ਪਿਆਜ ਕੱਟਣੇ ਆ, ਪਿਆਜ ਕੱਟ ਹਰੀ ਮਿਰਚ ਕੱਟ ਲੈਂਣੇ ਆ, ਓਨੂੰ ਚੰਗੀ ਤਰ੍ਹਾਂ ਬਈ ਉਹ ਕਰ ਲੈਨੇ ਆ ਭੁੰਨ ਲੈਂਨੇ ਆ ਪਿਆਜ
ਹਾਂਜੀ- ਹਾਂਜੀ।
ਫੇਰ ਅਸੀ ਵਿੱਚ ਉਹ ਪਾਨੇ ਆ ਹਲਦੀ, ਨਮਕ ਤੇ ਥੋੜ੍ਹੀ ਜਿਹੀ ਦੇਗੀ ਮਰਚ ਉਹ ਵੀ ਭੁੰਨ ਕੇ ਫੇਰ ਮਲਾਈ ਦਾ ਦੋ ਚਮਚ ਪਾਣੇ ਆ। ਮਲਾਈ ਪਾ। ਹਾਂ ਮਲਾਈ ਨਾਲ ਨਾ ਥੋੜਾ ਉਹ ਹੋ ਜਾਦਾ ਐ ਗ੍ਰਰੇਵੀ ਗਰੇੇਵ ਜਿਈ ਹੋ ਜਾਂਦੀ ਚਿਪਕ ਜਾਦਾ ਇਕ ਦੂਸਰੇ ਨੂੰ ਤੇ ਉਹ ਹਾਂ ਉਹ ਪਾ ਕੇ ਫੇਰ ਅਸੀ ਵਿਚ ਪਨੀਰ ਪਾ ਦੇਦੇ ਆ ਤੇ ਥੋੜ੍ਹੀ ਦੇਰ ਭੁੰਨੇ ਆ। ਫੇਰ ਉਹਨੂੰ ਢੱਕ ਕੇ ਰੱਖ ਦਿੰਦੇ ਆ।
ਹਾਂ ਅ ਆਪਣਾ-ਆਪਣਾ ਹੁੰਦਾ ਸਾਰਿਆਂ ਦਾ ਤਰੀਕ
ਹਾਂ- ਹਾਂ ਅਸੀ ਏਝ ਬਣਾਈਂ ਦੇ ਆ ਹੋਰ ਕਿੱਧਰੇ ਤੇ ਮੌਸਮ ਕੇਵੇ ਦਾ ਰੇਆ ਆਜ
ਆਜ ਮੌਸਮ ਬੜੀ ਗਰਮੀ ਸੀ ਆਜ ਤੇ ਸਵੇਰੇ- ਸਵੇਰੇ ਵੀ ਮੀਂਹ, ਸਵੇਰੇ ਪਿਆ ਸੀ ਮੀਂਹ ਸਾਡੇ ਵੀ-
ਉਸ ਤੋਂ ਬਾਅਦ ਹੋਰ ਹੋ ਗਈ ਗਰਮੀ ਫੇਰ
ਅਛਾ-ਅਛਾ। ਠੀਕ ਏ, ਸਾਡੇ ਵੀ ਏਥੇ ਮੀਂਹ ਤੇ ਪਿਆ ਪਰ ਗਰਮੀ ਫੇਰ ਦੁਬਾਰਾ ਓਨੀ ਹੋਰ ਹੋ
ਹਾਂ ਗਰਮੀ ਹੋਰ ਜਿਆਦਾ ਵੱਧ ਗਈ।
ਹਾਂ ਹੋਈ ਨਾ ਗਰਮੀ ਨੀ ਮੁਕਤੀ ਮਗਰੋਂ ਲਥਦੀ ਗਰਮੀ
ਹਾਂ ਉਹ ਤੇ ਹੈ।
ਜਵਾਂ ਛੋਟੀਆਂ ਹੋਣ ਖਤਮ ਹੁੰਦੀਆਂ ਪਈਆਂ ਬੱਚਿਆਂ ਸਕੂਲ ਲੱਗਣ ਵਾਲੇ ਨੇ ਹੋਰ ਗਰਮੀ ਹੋਈ ਜਾਦੀ ਓਹੀ ਨਾ ਹੋਰ ਗਰਮੀ ਇਨੀ ਬੱਚਿਆਂ ਸਕੂਲ ਗਰਮੀ ਪਿਛੇ ਛੋਟੀਆਂ ਕਿਤ ਸੀ ਜਲਦੀ ਉਹਨਾਂ ਨੇ ਵਿ ਚੱਲ ਗਰਮੀ ਥੋੜੀ ਘੱਟ ਜਾਏਗੀ।
ਉਹ ਤੇ ਹੈ। ਨਹ ਹੋਰ ਪਾ ਦੇਣਗੇ ਫੇਰ ਛੁੱਟੀਆਂ।
ਪਤਾ ਨਹੀ। ਪਤਾ ਨਈ ਪਾਦੇ ਕਿ ਨਈ ਪਾਂਦੇ ਪਰ ਗਰਮੀ ਬੱਚਿਆਂ ਦੇ ਹਿਸਾਬ ਨਾਲ ਬਹੁਤ- ਗਰਮੀ ਆ ਛੋਟੇ ਬੱਚਿਆਂ ਦਾ- ਏਕ ਤੇ ਏਹ ਵੇ ਏਸੀ ਲੱਗੇ ਹੋਣ ਨਾ ਕਲਾਸ ਤਾਂ ਫੇਰ ਨੀ ਫਰਕ ਪੇਗਾ।
ਪਰ ਜ਼ਿਆਦਾਤਰ ਤੇ ਜ਼ਿਆਦਾਤਰ ਨੀ ਹੁੰਦੇ ਨਾ ਅਜ ਕਲ-
ਹੂੰ ਅਜ ਕੱਲ ਪੱਖੇ ਹੀ ਚਲਦੇ ਨੇ ਜ਼ਿਆਦਾਤਰ-
ਪਖੇ ਹੀ ਹੁੰਦੇ ਜ਼ਿਆਦਾਤਰ, ਤੇ ਸਾਰਾ ਦਿਨ ਬੱਚਿਆਂ ਕੋਲ ਬੈਠਾ ਨੀ ਜਾਏਗਾ ਫਿਰ
ਹਾਂ, ਹੀ ਨਾ ਬੜਾ ਮੁਸ਼ਕਿਲ ਐ‌। ਸਕੂਲ ਹੁਣ ਸਕੂਲ ਜਾਣਗੇ ਕਈ ਬੱਚਿਆਂ ਨੂੰ ਤੇ ਰੋਂਦੇ ਹੀ ਜਾਣਾ। ਚਿੰਟੀਆਂ ਪੈ ਗਈਆਂ ਨੇ ਤਾਂ ਉਹ ਈ ਨਾਂ, ਛੁੱਟੀਆਂ ਖ ਖਤਮ ਹੋਣ ਆਲੀਆਂ ਬਸ ਰਹਿ ਗਈਆਂ ਦੋ ਤਿੰਨ ਛੁੱਟੀਆਂ। ਹੁਣ ਉਹਨੇ ਰੋਦੇ ਆ, ਹਾਂ ਹੁਣ ਤਿੰਨ ਤਿੰਨ ਛੁੱਟੀਆਂ ਰਹਿ ਗਈ ਸਮਝੋਂ, ਕੱਲ ਸਤਾਈ ਤਰੀਕ ਹੋ ਜਾਂਨੀ ਐ।
ਹਾਂਜੀ ਹਾਂਜ
ਤੇ ਛੁੱਟੀਆਂ ਮੱਕ ਜਾਣੀਆਂ ਹੁਣ, ਰਹਿ ਗਈਆ ਚਾਰ ਛੁੱਟੀਆਂ ਬੱਚਿਆਂ ਵਾਸਤੇ। ਕਈ ਬੱਚਿਆਂ ਨੇ ਤੇ ਪਹਿਲੇ ਦੋ ਦਿਨ ਤੇ ਤਿੰਨ ਦਿਨ ਜਾਣਾ ਹੀ ਨੀ। ਉਹਨੇ ਕਹਿਣਾ ਕਿਹੜੀ ਪੜ੍ਹਾਈ ਹੁੰਦੀ ਐ ਅਸੀਂ ਨੀ ਜਾਂਦੇ।
ਹਾਂਜੀ-ਹਾਂਜੀ, ਪਹਿਲੇ ਦਿਨ ਤੇ ਫੇਰ ਜਾਂਦੇ ਹੀ ਨੀ ਤੇ ਕਈਆਂ ਨੂੰ ਜ਼ਬਰਦਸਤੀ ਭੇਜਦੇ ਨੇ ਉਹ ਫੇਰ ਰੋਂਦੇ-ਰੋਂਦੇ
ਉਹਈ ਨਾ ਪਹਿਲੇ ਦਿਨ ਤੇ ਜਾਣਗੇ ਨੀ ਇੱਕ ਦੋ ਦਿਨ
ਹਾਜੀ।
ਪਿੱਛੋਂ ਜਾਣਗੇ, ਉਹ ਵੀ ਪਿੱਟਦੇ ਜਾਣਗੇ।
ਹਾਜੀ।
ਉਹੀ ਨਾ ਕਹਿਨਗੇ ਅਸੀਂ ਨੀ ਜਾਣਾ ਅਸੀਂ ਨੀ ਜਾਣਾ, ਰੁਟੀਨ ਹਜੇ ਨੀ ਨਾ ਬੰਨੇ
ਹਾਂਜੀ-ਹਾਂਜੀ ਹਾਂ-ਹਾਂ, ਐਸ ਵਾਰ ਨਾਲੇ ਛੁੱਟੀਆਂ ਵੀ ਵੀ ਜਲਦੀ ਪੈ ਗਈ ਸੀ ਨਾ ਥੋੜੀਆਂ।
ਐਤਕੀ ਛੁੱਟੀਆਂ ਜਲਦੀ ਪੈ ਗਈਆਂ ਸੀ, ਸਵਾ ਮਹੀਨੇ ਛੁੱਟੀ ਪਈ ਪੂਰੀ ਚਾਲੀ ਦਿਨ ਦੀ।
ਉਹ ਤੇ ਆ, ਉਹਨਾਂ ਨੂੰ ਹੁਣ ਉਧਰ ਭੋਲੀ ਗੇ ਸਕੂਲ ਜਾਣ ਦੀ, ਸਵੇਰੇ ਉੱਠਣ ਦੀ ਰਾਤੀ ਸੋਣ ਦੀ। ਸਾਰਾ ਟਾਈਮ ਟੇਬਲ ਬਗੜਿਆ ਪਿਆ ਸਾਰਿਆਂ ਦਾ।
ਆਹ ਤਾਂ ਕਰਕੇ ਹੁਣ ਲੇਟ ਹੀ ਉੱਠਣਗੇ ਹਜੇ ਵੀ। ਹਜੇ ਉਹਨਾਂ ਨੂੰ ਟਾਈਮ ਟੇਬਲ ਦਾ ਨੀ ਨਾ ਪਤਾ ਲੱਗਿਆ।
ਹਾਂਜੀ‌,
ਤਾ ਕਰਕੇ।
ਹਾਂ, ਹੋਰ ਦੱਸੋਂ?
ਬਸ ਹੋਰ, ਅਸੀਂ ਵੀ ਸੋਚਦੇ ਪਏ ਆ ਗੇ ਬਸ ਸੌਣਾ ਹੁਣ, ਮੈਂ ਕਿਹਾ ਚਲੋਂ ਇਕ ਕੋਲ ਕਰ ਲੈਂਨੀ ਆ, ਤੇ ਮੈਂ ਥੋੜਾ ਹਾਲ-ਚਾਲ ਪੁੱਛਾਂ ਕੀ ਕਰ ਦੇ ਨੇ, ਪ੍ਰਾਹੁਣੇ ਪੁੱਛਾਂ ਚੱਲ ਗਏ ਨੇ ਤੁਹਾਡੇ?
ਹਾਂ, ਪ੍ਰਾਹੁਣੇ ਚਲੇ ਗਏ ਨੇ ਆਕੇ,
ਅੱਛਾ, ਠੀਕ-ਠਾਕ ਪਹੁੰਚ ਗਏ ਨੇ?
ਹਾਂਜੀ ਠੀਕ-ਠਾਕ ਪਹੁੰਚ ਗਏ ਨੇ, ਪੁੱਛਿਆ ਸੀ ਫੋਨ ਕਰਕੇ।
ਅੱਛਾ-ਅੱਛਾ, ਹਾਂ, ਸਾਡੇ ਵੀ ਪਹੁੰਚ ਗਏ ਨੇ। ਅੱਛਾ-ਅੱਛਾ-ਅੱਛਾ, ਸਾਲ ਬਾਅਦ ਆਏ ਸੀ।
ਦੋ ਚਾਰ ਦਿਨ ਲਾ ਗਏ ਸਾਰਿਆਂ ਦੇ ਘਰ ਥੋੜਾ ਥੋੜਾ ਰਹਿਗੇ ਸਾਰਿਆਂ ਨਾਲ ਮਿਲ ਕੇ ਚਲੇਂ ਗਏ ਨੇ ਹੁਣ, ਹੁਣ ਫੇਰ ਆਉਣਗੇ ਅਗਲੇ ਸਾਲ।
ਉਹ ਤੇ ਹੈਗੇ ਅਗਲੇ ਸਾਲ ਛੁੱਟੀਆਂ ਚ ਹੀ ਆਣਾ ਕਿਸੇ ਨੇ, ਉਂਝ ਕਿ ਕਿਥੇ ਆਇਆ ਜਾਂਦਾ ਕਿਸੇ ਤੋ, ਆਹ ਛੁੱਟੀਆਂ ਦਾ ਤਾਂ ਬਾਨਾ ਐ, ਜਾਂ ਫਿਰ ਕੋਈ ਦੀਵਾਲੀ ਤੇ ਆਵੇ ਤੇ ਤਾਂ ਐ ਨਾ, ਉਹ ਵੀ
ਬਸ ਤਿਉਹਾਰਾਂ ਤੇ ਫੇਰ ਨਿਕਲਿਆਂ ਨੀ ਜਾਂਦਾ ਨਾ। ਕਿਸੀ ਕੋਲੋਂ, ਹੁਣ ਸਾਰੇ ਕੰਮਾਂ ਕਾਰ ਵਾਲੇ ਹੁੰਦੇ ਨੇ। ਆਪਣਾ ਕੰਮ ਨੀ ਛੱਡਦਾ ਕੋਈ।
ਉਹ ਤੇ ਕਿੱਥੇ ਜਾਇਆ ਜਾਂਦਾ ਤਿਉਹਾਰਾਂ ਤੇ ਵੈਸੇ ਹੀ ਨਹੀਂ ਨਿਕਲਿਆ ਜਾਂਦਾ ਘਰਾਂ ਚ ਬੰਦਾ ਸੋਚਦਾ ਆਪਣੇ ਘਰ ਹੀ ਠੀਕ ਆ, ਤਿਉਹਾਰ ਤੇ
ਹਾਂਜੀ, ਉਹ ਵੀ ਆ।
ਹਾਂ, ਤੇ ਸਾਡੇ ਤੁਹਾਡੇ ਮਾਲ ਚ ਕੋਈ ਲੱਗਿਆ ਓਫਰ।
ਓਫਰ ਅੱਜੇ ਤੈੱਕ ਹੀ ਨਹੀਂ ਕੀਤਾ, ਮੈਨੂੰ ਟਾਈਮ ਨੀ ਲੱਗਾ ਨਾ। ਵੈਸੇ ਤੇ ਲੱਗੇ ਹੁੰਦੇ ਨੇ, ਅ ਨਮਕੀਨ ਬਿਸਕੁਟ ਹੋ ਗਏ, ਕੋਲਡ ਡਰਿੰਕ ਵਗੈਰਾ ਹੋ ਗਈ। ਇਹਨਾਂ ਤੇ ਨਿਕਾਲਦੇ ਨੇ ਬਈ ਦੋ ਲੈਣ ਤੇ ਫਰੀ, ਤੇ ਥੋੜਾ ਸਸਤਾ ਹੋ ਗਿਆ।
ਅੱਛਾ, ਕੱਪੜਿਆਂ ਕੁਪੜਿਆਂ ਤੇ ਨੀ ਹੈਗਾ।
ਕੱਪੜਿਆਂ ਤੇ ਵੀ ਹੁੰਦੀਏ, ਪਰ ਕੱਪੜੇ ਜਿਆਦਾ ਲੈਂਦੇ ਨੀ, ਮਾਲ ਚ ਹਨਾ। ਘੱਟ ਹੀ ਲੈਂਦੇ ਹਾਂ, ਹਾਂਜੀ, ਲੋਕਲ ਸ਼ੋਪ ਤੋਂ ਹੀ ਲੈ ਲੈਂਦੇ ਹਾਂ, ਅਸੀਂ
ਅੱਛਾ, ਅੱਛਾ-ਅੱਛਾ ਠੀਕ ਹੈ, ਹਾਂ ਉਹ ਤੇ ਹੈ ਹੀ ਆ।
ਫੇਰ ਮਾਲ ਵਿੱਚ ਛੋਟਾ ਵੱਡਾ ਆ ਜੇ ਕੋਈ, ਫੇਰ ਵਾਪਿਸ ਨਹੀਂ ਕਰਦੇ ਨਾ। ਨਾਲੇ ਸਾਨੂੰ ਦੂਰ ਪੈ ਜਾਂਦਾ। ਥੋੜਾ ਮਾਲ, ਫੇਰ ਆਉਣ ਜਾਣ ਚ ਦਿੱਕਤ ਹੋ ਜਾਂਦੀ ਹੈ ਫੇਰ ਕੋਲ ਲੈਨੇ ਟਰਾਏ ਕਰਕੇ
ਅੱਛਾ, ਅੱਛਾ -ਅੱਛਾ ਹਾਂ, ਉਹ ਤੇ ਹੈ ਹੀ ਆ। ਹ, ਹ ਉਝ ਕਿੱਥੇ ਲ ਜਾਇਆ ਜਾਂਦਾ? ਅਸੀਂ ਵੀ ਪ੍ਰੋਣੇ ਆਏ ਹੋਏ ਸੀ, ਤਾਂ ਗਏ ਹਾਂ, ਉੰਝ ਨਹੀਂ ਜਾ ਆਏ ਜਾਂਦਾ।
ਹਾਂਜੀ, ਹਾਂਜੀ।
ਹਾਂ।
ਵ ਪਰੂਣਿਆ ਕਰ ਕੀ, ਮੈਂ ਅਸੀਂ ਵੀ ਪਰੁਣਿਆਂ ਕਰਕੇ ਗਏ, ਸੀ ਥੋੜਾ ਬਹੁਤ ਸਮਾਨ ਲੈਣ ਨਾਲ ਖਾਣ ਪੀਣ ਦਾ ਦੇਣ, ਨਾਲ ਦੇਣ।
ਅੱਛਾ, ਅੱਛਾ।
ਅਹੁਦਾ ਤੇ ਅਸੀਂ ਵੀ ਨਹੀਂ ਜਾਂਦੇ ਇਨੂੰ।
ਅਸੀ ਆਪ ਨਹੀਂ ਜਾਂਦੇ, ਮਾਲ ਚ ਬੜਾ ਘੱਟ ਜਾਹੀਦਾ। ਪਰ ਇਹ ਵੀ ਬ, ਜੇ ਬੰਦੇ ਨੂੰ ਜ਼ਿਆਦਾ ਸਮਾਨ ਲੈਣਾ, ਫੇਰ ਜਾਂਦੇ ਹਾਂ, ਅਸੀਂ।
ਹਾਂਜੀ, ਉਹ ਤੇ ਹੈ, ਜ਼ਿਆਦਾ ਸਮਾਨ ਨਈ ਵਾਰਾ ਖਾਂਦਾ ਨਾ ਉੱਥੋਂ ਫਿਰ।
ਹਾਂ, ਹਾਂ, ਓਹੀ ਨਾ ਜਦੋਂ ਲੈਣਾ ਹੋਏ ਨਾ। ਕੱਪੜੇ, ਕੁਪੜੇ, ਲੈਣੇ ਹੋਣ ਜਾਂ ਚੀਜ਼ ਲੈਣੀ ਹੋਏ ਨਾਲ ਕੁਛ, ਬਰਸ ਪੁਰਸ ਜਾਂ ਬੱਚਿਆਂ ਛੱਤਰੀਆਂ, ਤਾਂ ਜਾਂਦੇ ਹ ਅਸੀਂ।
ਉਹ ਤੇ ਹੈ, ਮੈਂ ਐਵੇਂ ਐਵੇਂਲੇ ਸਮਾਨ ਲੈਣ ਤੇ, ਸਹੀ ਰਹਿੰਦਾ ਮਾਲ ਚ ਨਾ।
ਓਹ ਤੇ ਹੈ।
ਦਾਲ, ਸਬਜ਼ੀਆ ਵਗੈਰਾ ਤੇ
ਇਹ ਤਾਂ ਅਸੀਂ ਬਜ਼ਾਰੋਂ ਹੀ ਲੈਂਨੇ ਹਾਂ, ਦਾਲ, ਕਰਿਆਨੇ ਤੋਂ ਹੀ ਲਾਈ ਦਾ ਸਮਾਨ।
ਮੈਂ, ਤੇ ਹੁੰਦਾ ਤੇ ਮਾਲ ਚ ਪਰ ਵਾਰਾ ਨੀ ਖਾਂਦਾ ਮਾਲ ਉਹਨੂੰ।
ਹਾਂ, ਇਹ ਤੇ ਹੈਈ ਐ। ਫਿਰ ਮੈਂ ਕਿਹਾ, ਚਲੋ ਕਰਿਆਨੇ ਤੋਂ ਹੀ ਲਓ, ਇਹਦਾ ਤੇ ਮਾ ਲ ਚ ਘੱਟ। ਰਟੀ ਲੈਂਨੇ ਆ ਆਹ ਵਾਲਾ ਸਮਾਨ ਬਸ ਇਹ ਜ਼ਰੂਰ ਲੈਂਨੇ ਆ ਕੋਲਡ ਡਰਿੰਕ ਵਗੈਰਾ ਹੋ ਗਈ। ਨਮਕੀਨ ਹੋ ਗਈ, ਬਿਸਕੁਟ ਹੋ ਗਏ, ਖਾਣ-ਪੀਣ ਆਲਾ ਥੋੜਾ ਬਹੁਤਾ ਹੋ ਗਿਆ ਜਿਸ- ਤਰ੍ਹਾਂ ਇੱਕ ਨਾਲ ਇੱਕ ਫ੍ਰਰੀ ਜਾਂ ਦੋ ਨਾਲ ਇੱਕ ਫ੍ਰਰੀ ਹੋ ਗਿਆ, ਔਫਰ ਹਾਂ। ਇੰਝ ਜ਼ਰੂਰ ਲੈਂਨੇ ਆ ਬਈ ਵੇਖ ਲੈਂਨੇ ਆਂ ਨਾ ਬਈ ਅੱਜ ਨਿੱਕਲਿਆ ਹੈਗਾ ਨਹੀਂ ਐਤਵਾਰ ਈ ਕੱਢਦੇ ਨੇ ਵੈਸੇ ਜ਼ਿਆਦਾਤਰ। ਹੂੰ ਅਸੀਂ ਫੇਰ ਐਤਵਾਰ ਈ ਵੇਖਨੇ ਆ ਔ
ਉਹ ਸਾਰੇ ਫ੍ਰਰੀ ਹੁੰਦੇ ਨੇ ਨਾ, ਛੁੱਟੀ ਹੁੰਦੀ ਏ। ਸਾਰੇ ਜਾਣਦੇ ਨੇ।
ਸੰਡੇ ਨੂੰ ਤੇ ਰਸ਼ ਹੀ ਬੜਾ ਹੁੰਦਾ ਉਥੇ ਮੌਲ 'ਚ ਪੈਰ ਰੱਖਣ ਦੀ ਜਗ੍ਹਾ ਨੀ ਹੁੰਦੀ ਬਹੁਤ ਰਸ਼ ਹੁੰਦਾ ਜੀ।
ਸਾਡੇ ਇਧਰ ਵੀ ਸੰਡੇ ਨੂੰ ਬੜਾ ਰਸ਼ ਹੁੰਦਾ।
ਹੂੰ ਬਿੱਲ ਕਟਵਾਨੇ ਆ ਨਾ ਉਹਲੇ ਲੈਣਾ 'ਚ ਲੱਗਣਾ ਪੈਂਦਾ ਸਾਨੂੰ।
ਉਹ ਤੇ ਹੈ ਫੇਰ।
ਉਹ ਫੇਰ ਲੰਬੀ-ਲੰਬੀ ਲੈਣ, ਹਾਂ ਘੱਟੋ-ਘੱਟ ਘੰਟਾ ਪਤਾ ਲੱਗ ਜਾਂਦਾ ਸਾਨੂੰ ਬਿੱਲ ਉਹਦਾ ਪਾਸ ਕਰਵਾਉਣ ਦੇ ਪੈਏ ਪੂਏ ਦੇਨ।
ਬਸ ਫੇਰ ਲੋਕੀ ਇਕੱਠਾ ਲੈ ਲੈਂਦੇ ਨੇ, ਫੇਰ ਉਹ ਬਿੱਲ ਬਣਾਣ 'ਚ ਟੈਮ ਲੱਗਦਾ।
ਹਾਂ, ਉਵੇ ਲੋਕੀ ਟੋਕਰੀਆਂ, ਟੋਕਰੀਆਂ ਭਾਰ ਲੈਂਦੇ ਨੇ ਨਾ ਸਮਾਨ ਦੀ। ਘਰ ਦਾ ਵੀ ਲੈਂਦੇ ਨੇ ਰਾਸ਼ਨ ਵੀ ਲੈਂਦੇ ਨੇ ਦਾਲਾਂ ਹੋ ਗਈਆਂ ਹੋਰ ਚੀਜ਼ਾਂ ਹੋਗੀਆਂ। ਚਾਵਲ ਹੋ ਗਏ। ਹਾਂ-ਹਾਂ ਉਹ ਫੇਰ ਕੱਠਾ ਘਰ ਦਾ ਰਾਸ਼ਨ ਸ਼ਨੀ ਲਏ ਜਾਂਦੇ ਨੇ। ਅਸੀਂ ਦੋ ਚਾਰ ਸਮਾਨ ਲੈਣੇ ਤਾਂ ਵੀ ਸਾਨੂੰ ਲੈਣ 'ਚ ਫੇਰ ਲੱਗਣਾ ਪੈਂਦਾ। ਫੇਰ ਟੈਮ ਬੜਾ ਲਾਦੇ ਨੇ।
ਸਮਾਨ ਲਓ ਚਾਹੇ ਦੱਸ ਲਓ ਲੈਣ 'ਚ ਲੱਗਣਾ ਹੀ ਪਏਗਾ।
ਆਹ, ਅਸੀਂ ਫਿਰ ਟੈਮ ਬੜਾ ਲਾ ਜਾਂਦਾ ਮੈਂ ਫਿਰ ਘੱਟ ਹੀ ਜਾਨੀ ਆ ਮੋਲ ਮੈਨੂੰ ਪਸੰਦ ਵੀ ਨੀ ਆ ਮੈਂ ਕਹਿੰਨੀ ਜੇ ਗਏ ਆ ਪੈਸੇ ਦਿੱ ਤੇ ਨੇ ਘਰ ਆ ਜੋ ਸਮਾਨ ਲੈ ਕੇ।
ਹਾਂਜੀ ਉਹ ਤੇ ਹੈ ਹੁਣ ਜਿਵੇਂ ਨੋਰਮਲ ਜਿਵੇਂ ਨੋਰਮਲ ਦੁਕਾਨਾਂ ਚ ਜਾਨੇ ਆ
ਹਾਂ-ਹਾਂ ਜੀ ਸਮਾਨ ਲੈ ਲੋ- ਤੇ ਨਾ ਉਹ ਚੀਜ਼ ਨੀ ਹੈ ਸਿਸਟਮ ਇਥੇ ਖਲੋਣਾ ਪੈਂਦਾ, ਫੇਰ ਫੋਨ ਨੰਬਰ ਵਾਓ, ਫ਼ੇਰ
ਹਾਂਜੀ, ਉਹ ਤੇ ਔਨਲਾਈਨ ਵਿੱਚ ਹੁੰਦਾ ਨਾ, ਨਹੀਂ ਤੇ ਕੈਸ਼ ਕਰ ਲੋ ਤੁਸੀਂ ਪਰ ਇੱਥੇ ਇੱਕ ਦਿੱਕਤ ਵੀ ਐ ਤੁਸੀਂ ਜਿਵੇਂ ਖਾਣ-ਪੀਣ ਦਾ ਸਮਾਨ ਲਵੋਗੇ ਹੁ ਉਹਨੂੰ ਵਾਪਸ ਨੀ ਕਰ ਸਕਦੇ ਜੇ ਤੁਹਾਨੂੰ ਪਸੰਦ ਨੀ ਆਇਆ।
ਅੱਛਾ-ਅੱਛਾ ਵਾਪਿਸ ਨੀ ਹੁੰਦਾ?
ਨਾ-ਨਾ ਉਹ ਨੀ ਹੁੰਦਾ, ਚਾਹੇ ਉਹ ਮੋਲ ਦੇ ਅੰਦਰ ਹੀ ਹਜੇ ਤੁਸੀਂ ਤੇ ਫੜਿਆ ਹੀ ਬਿੱਲ ਹੋ ਗਿਆ ਨਾ ਉਸ ਤੋ ਬਾਅਦ ਨੀ ਲੈਣਗੇ ਉਹ ਵਾਪਿਸ।
ਅੱਛਾ।
ਹੁਣ ਬਾਹਰ ਦੁਕਾਨ ਤੇ ਚਾਹੇ ਤੁਸੀਂ ਘਰ ਲੈ ਜਾਓ ਆਪਣੇ, ਨਹੀਂ ਪਸੰਦ ਆਇਆ ਤੇ। ਹਾਂ ਜੇ ਨਹੀਂ ਪਸੰਦ ਆਇਆ ਵਾਪਸ ਕਰ ਲੈਣਗੇ ੳਹ, ਪਰ ਏ ਮੋ ਜੋ ਇੰਝ ਨੀ ਹੁੰਦਾ ਐਵੇਂ ਨਾ, ਉਹ ਇਤਰਾਜ ਕਰਦੇ ਨੇ ਉਹ। ਚਾਹੇ ਤੁਸੀਂ ਮੋਲ ਦੇ ਅੰਦਰ ਹੀ ਕਿਉਂ ਨਾ ਖੜੇ ਹੋਵੋ।
ਹਾਂ-ਹਾਂ, ਉਹ ਹੀ ਨਾ ਬਟ ਇੰਝ ਈ ਏ ਆਜ
ਬਸ ਇੰਝ ਈ ਹੁੰਦਾ।
ਹੂੰ, ਉਹੀ ਨਾ ਸਮਾਨ ਲੈ ਲੋ ਬਸ ਛੁੱਟੀ ਓ ਕਹਿੰਦੇ ਨੇ ਫੇਰ ਹੁਣ ਤੁਸੀਂ ਲੈ ਈ ਲਿਆ ਸਮਾਨ।
ਹਾਂਜੀ, ਹਾਂਜੀ ਓ ਵੀ
ਹਾਂ, ਤਾਂ ਪਾਏ। ਚਲੋ ਮੈਂ ਹਾਂਜੀ ਠੀਕ ਆ ਜੀ ਓਕੇ।
ਸਾਸਰੀ ਕਾਲ, ਸਾਸਰੀ ਕਾਲ।